ਸੱਸਓ
ਸਤਿ ਸ਼੍ਰੀ ਅਕਾਲ।
ਹੋਰ, ਸਭ ਕਰੇ ਠੀਕ ਹੈ?
ਹਾਂ। ਸਭ ਵਧੀਆ ਨੇ, ਤੁਸੀਂ ਸੁਣਾਓ, ਤੁਸੀਂ ਕਿਵੇਂ ਹੋ?
ਬੈਕ ਸਾਈਡ ਆਏ ਤੀ ਵਧੀਆ।
ਅ-ਅੱਛਾ-ਅੱਛਾ-ਅੱਛਾ- ਅੱਛਾ ''ਮੈਂ ਵੀ ਬਸ ਹੁਣੇ, ''ਮੈ ਮੁੂੰਜੇ ਧੋਕੇ ਗਿਆ ਹੀ ਸੀ, ਆਪਦਾ ਗਰਮੀ ਬਹੁਤ ਹੋ ਰਹੀ, ਪ ਹੈ ਬਹੁਤ ਜ਼ਿਆਦਾ ਗਰਮੀ ਹੋਦੀ ਹੈ
ਅੱਛਾ।ਇਹ ਅਜੀਬ ਜੀ ਪੜ੍ਹਦਾ ਹੈ ਨਾ, ਗਰਮੀ'ਚ ਮਤਲਬ ਹ ਨਾ
ਹਾਂ। ਬਹੁਤ ਹੀ ਪਤਾ ਨੀ, ਵੱਖਰੀ ਜੀ ਗਰਮੀ ਚੜੀ ਹੋਈ ਆ।
ਤਾਪਮਾਨ ਵੀ ਅੱਜ ਮੈਨੂੰ ਲੱਗਦਾ ਜਿਆਦਾ ਸੀਗਾ ਬਾਕੀ ਦਿਨਾਂ ਤੋਂ।
ਹੂੰ
ਕਦੋਂ ਆਊਗਾ ਮੀਂਹ ਨੀ ਸਮਝ ਆ ਰਿਹਾ ਕਦੋਂ ਪੈਣਾ ਮੀਹ ਐਤਕੀ ਮੈਂ ਸੁਣਿਆ। ਤਾਂ ਮੀਂਹ ਸਭ ਤੋਂ ਘੱਟ ਪਊਗਾ ਕਿਉਂਕਿ। ਪਿਛਲੀ ਵਾਰ ਜੇ ਆਪਾਂ ਦੇਖੀਏ ਤਾਂ ਪਹਿਲਾਂ ਪਿਛਲੇ ਸਾਲ ਦੀ ਗੱਲ ਹੈ। ਕਿ ਇੰਨਾ ਜ਼ਿਆਦਾ ਮੀਹ ਪਿਆਗਾ।
ਹਾਂ ਉਦੋਂ ਤਾਂ ਮਈ ਚ ਹੀ ਸ਼ੁਰੂ ਹੋ ਗਿਆ ਸੀ ਮਈ ਦੇ ਡ ਸ਼ੁਰ ਹੋ ਗਏ ਸੀ ਨੀਹ ਪੈਣੇ ਜਾਂ ਫ ਵੀ ਮੌਸਮ ਬਣਨ ਹੁਣ ਤਾਂ ਕੋਈ ਤਾਂ ਪਤਾ ਹੀ ਨਹੀਂ ਕੁੱਛ ਕਿਸੇ ਦਾ। ਤੇ ਆਹ ਹੋ ਗਿਆ ਆਪਣਾ। ਕੀ ਕਹਿੰਦੇ ਇਹਨੂੰ ਸਾਵਣ ਚੜ੍ਹਨਾ ਨਾ ਤੇ ਗਰਮੀ ਤਾਂ ਜਾਈ ਨੀ ਨਾ ਕੋਈ।
ਨਾ ਮੀਂਹ ਪੈ ਰਿਹਾ।
ਉਹੀ ਨਾ ਵੀ ਜ਼ਿਆਦਾ ਪਤਾ ਹੀ ਆ ਟੈਂਕੀ ਵੀ ਸੜੀ ਪਈ ਆ ਉਹਦੇ ਚ ਵੀ ਪਾਣੀ ਕੱਢਣ ਲੱਗਿਆ ਉਹਦਾ ਹੈ ਵਧੀਆ। ਜਾਣਾ ਸੀ। ਪਾਣੀ ਕੱਢ ਕੇ, ਨੋਰਮਲ ਪਾਣੀ ਪੈਣਾ ਪੈਂਦਾ ਹੋਰ, ਹੱਥ ਹੀ ਬਲ ਜਾਂਦਾ ਚੰਗੀ ਤਰ੍ਹਾਂ
ਅੱਛਾ।
ਹਾਂ, ਵੀ ਹੈ ਗਰਮ ਪਾਣੀ ਕਰਨ ਵੀ ਲੋੜ ਨਹੀਂ ਏਦਾਂ ਉਬਲਿਆ- ਉਬਲਿਆ ਨਿਕਲਦਾ ਪਾਣੀ।
ਅੱਛਾ! ਠੀਕ ਹੈ, ਅਸੀ ਤਾਂ, ਟੈਂਕੀ ਦੀ ਸਫ਼ਾਈ ਕਰਦੇ ਰਹਿਨੇ ਆਂ ਮਤਲਬ ਸਾਡੇ ਵੱਡੀ ਟੈਂਕੀ ਹੈ, ਮ੍ਹੈਸਾਂ ਦਾ ਪਾਣੀ ਵੀ ਉੱਥੇ ਹੁੰਦਾ ਨਾ, ਮਤਲਬ ਅਸੀਂ ਅਲੱਗ ਟੈਂਕੀ ਨੀ ਲਵਾਈ ਮ੍ਹੈਸ ਸਾਨੂੰ ਇੱਕੇ ਟੈਂਕੀ ਹੈਗੀ।
ਨਾ- ਨਾ ਪਰ ਨਾ ਕਿਵੇਂ ਤੁਹਾਡੀ ਕਲਾਸ- ਕ ਟੈਂਕੀ ਕਿ ਸੀਮੈਂਟ ਆ।
ਇਹ ਹੈਗੀ ਪਲਾਸਟਿਕ ਦੀ ਟੈਂਕੀ ਉਹ ਸਿਮਟ ਵਾਲੀ ਮੈਨੂੰ ਲੱਗਦਾ ਜਿਆਦਾ ਸਹੀ ਰਹਿੰਦੀ।
ਪਰ ਮੈਂ, ਪਰ ਮੈਨੂੰ ਲੱਗਦਾ ਕਿਉਂਕਿ ਕਲਾਸ। ਕਾਈ ਵਗੈਰਾ ਬਹੁਤ ਜਾਂਦੇ ਸੀ। ਬਟ ਵੀ ਹੋਊਗੀ ਜਿੰਨੀ ਛੇਤੀ ਉਹਦੇ ਚ ਨੀ ਟੈਂਕੀ ਦੇ ਸਫਾਈ ਤਾਂ ਅਸੀਂ ਉਹਨੇ ਸਾਲ ਸਬਸਕ੍ਰਾਈਬ ਕੀਤੀ ਨਹੀਂ ਵੈਸੇ
ਅੱਛਾ।
ਤੇ ਬਾਕੀ ਦੇਖੋ।
ਸੀਮੈਂਟ ਵਾਲੀ ਟੈਂਕੀ ਵੈਸੇ ਮੈਨੂੰ ਲੱਗਦਾ ਜਿਆਦਾ ਸਹੀ ਰਹਿਣ।
ਪਿੰਡਾਂ ਚ ਤਾਂ ਬਹੁਤ ਹੀ ਸਿਮਟ ਵਾਲੀ ਇੱਦਾਂ ਵੇਖੇ ਜਿਵੇਂ ਉਹਦੇ। ਤੇ ਕਾਲਜ ਬਣਾ ਦਿੰਦੇ ਨੇ ਨਾ। ਜਹਾਜ ਜੂਜ ਬਣਾਤੇ ਫਿਰ ਕੋਈ ਪੰਛੀ ਪੁੰਚੀ ਬਣਾ ਕੇ ਐਵੇਂ ਕਰਕੇ।
ਉਦੇ ਤੇ ਖਰਚਾ ਬਾਲਾ ਆਉਂਦਾ ਬਟ ਉਹਦੇ ਤੇ ਖਰਚਾ ਵੀ ਫਿਰ ਬਹੁਤ ਆਉਂਦਾ ਸੀਮੈਂਟ ਵਾਲੀ। ਹੁਣ ਤਾਂ ਜਿਆਦਾ ਹੀ ਆਊ ਸੀਮੈਂਟ ਦਾ ਰੇਟ ਤਾਂ ਦੇਖੋ ਕਿੰਨਾ ਹੋਰ।
ਉਹ ਤਾਂ ਹੈ।
ਬਸ ਫਿਰ ਪੂਰੀ ਚੀਜ਼ ਕਰਕੇ।
ਚਲੋ ਕੋਈ ਨਾ ਹੋਰ ਸੁਣਾਓ ਤੁਸੀਂ।
ਨਾ ਬਾਕੀ ਸਭ ਵਧੀਆ ਚਲੀ ਜਾ ਹਾਂ ਹਾਂ
ਗਰਮੀ ਸੱਚੀ ਬਹੁਤ ਹ ਬਹੁਤ ਗਰਮੀ ਕੱਲ ਵੀ ਸੀਗੀ ਅੱਜ ਵੀ। ਤਾ ਤੋੜ ਹੀ ਨਹੀਂ ਲੱਭ ਰਿਹਾ ਬੰਦਾ ਜਿੰਨਾ ਮਰਜੀ। ਵੈਸੇ ਜਿੰਨਾ ਮਰਜੀ ਬੰਦਾ ਉਹੀ ਬਹਿ ਜੇ ਪੱਖੇ ਦੇ ਤਾਂ ਇਨੀ ਸਲੋ ਸਪੀਡ ਹੋਈ ਪਈ ਪੱਖੇ ਦੀ ਪੂਰੇ ਨੰਬਰ
ਮੈਨੂੰ ਇਦਾ ਲੱਗਦਾ ਜਿਹੜੀ ਕਿਨਾ ਡੈਡੀ ਨੇ ਪੱਖੀ ਲਿਆਂਦੀ ਹ। ਆਈ ਹ ਉਹ ਨਾ ਮਤਲਬ ਇਨਾ ਉਹ ਗਰਮ ਗਰਮ ਹਵਾ ਮਾਰਦੀ ਹ ਮੈਂ ਕਿਹਾ ਇਹਦੇ। ਤੇ ਕਿਉਂ ਪੈਸੇ ਲਾਏ ਤੇ ਗਰਮ ਹਵਾ ਮਾਰ ਰਹੀ ਹ। ਕੋਈ ਫਾਇਦਾ ਨਹੀਂ ਨਾ ਉਹਨੂੰ ਕੋਈ ਚਲਾਵੇ।
ਗੁੰਮ ਵਿਚ।
ਕੀ ਫਾਇਦਾ ਕਹਿੰਦੇ ਰਸੋਈ ਚ ਰੱਖਾਂਗੇ ਮੈਂ ਕੀ ਫਾਇਦਾ ਕਹਿੰਦੇ ਰਸੋਈ ਚ ਰੱਖਾਂਗੇ ਜੋ ਉੱਤੇ ਮਤਲਬ ਲੱਗਦੀ ਹ ਦੂਜੀ ਉਹ ਲਿਆਉਣੀ ਸੀ ਤਾਂ ਦੂਜੀ ਆ। ਇਹ ਨਹੀਂ ਵਧੀਆ ਹੈਗੀ ਮਹਾ ਬਟ ਉਹਨਾਂ ਸੋਹਣੀ ਬਹੁਤ ਸੀ ਕਲਰ ਵਾਲਾ ਪਿਆਰਾ। ਸਿਰਫ ਅਸੀਂ ਰੱਖ ਲਈ।
ਕਿਵੇਂ ਉਹ ਫਰਾਟਾ ਜਾ ਟਾਈਪ।
ਟਾਈਪ ਸੀ ਹਾਂ।
ਅੱਛਾ। ਯਾਰ ਗਰਮ ਆਵਾ ਤਾਂ ਫਿਰ ਮਾਰੂਗਾ ਨਾ ਪੜਾਸ ਹੀ ਇੰਨੀ ਹੋਈ ਹਾਂ-ਹਾਂ।
ਉਹਦੇ ਨਾਲ ਜਿਹੜਾ ਧੂਆਂ ਵਗੈਰਾ ਜਾਂ ਫਿਰ ਆਪਾਂ ਕੋਈ ਤੜਕਾ ਵਗੈਰਾ ਲਾਉਣੇ ਦੇ ਨਾਲ ਇੱਕੋ ਲੱਤ ਤੋਂ ਨਹੀਂ ਹੋ ਜਾਂਦਾ।
ਹਾਂ-ਹਾਂ।
ਤਾਂ ਫਿਰ ਉਹ ਚੀਜ਼ ਕਰਕੇ ਉਹਨੇ ਟਰੈਪ ਹੋ ਜਾਂਦੀ ਹਵਾ ਬਾਕੀ ਸਾਡੇ ਦੂਜੀਆਂ ਮੋਰੀਆਂ ਨੇ। ਭਾਵੇਂ ਅਸੀਂ ਸ਼ੀਸ਼ੇ ਕੋਲ ਵੀ ਰਈਏ ਬਾਹਰ ਵਗਜੂ ਹਵਾ ਆਪੇ।
ਅੱਛਾ-ਅੱਛਾ, ਨਹੀਂ ਪਰ ਬਹੁਤ ਔਖਾ ਹੈਗਾ ਬਈ। ਵਧੀਆ।
ਜੇ ਮੀਨ ਆ ਪਿਆ ਹੀ ਹਾਲ ਰਿਹਾ ਤੇ ਹਵਾ ਨਾ ਸਾਫ। ਹੋਈ ਕਿਉਂਕਿ ਹਵਾ ਚ ਨਾ ਬਹੁਤ ਪੜਦਾ ਹੈਗੀ ਆਪਾਂ ਕਹੀਏ। ਮਤਲਬ ਸਮਝ ਰਹੇ ਹੋ ਨਾ। ਪੂਰੇ ਖੇਤਰ ਚ ਤਾਂ ਨਾ ਗਰਮੀ ਹੋਵੇ ਤਾਂ ਗਰਮੀ ਜਿਆਦਾ ਹੀ ਹੋ ਜਾਂਦੀ ਆ ਬਾਕੀ ਦਰਖਤ ਦੇ ਉਲੇ ਸਹੀ ਰਹਿੰਦਾ ਬਟ ਤੁਹਾਨੂੰ ਪਤਾ ਹੁਣ। ਆਹ ਟਾਈਮ ਤੇ ਨਾ ਸੇਫ ਜਾਨੀ ਹੈਗਾ। ਕਿਉਂਕਿ ਆ ਟਾਈਮ ਤੇ ਫਿਰ ਤੁਹਾਨੂੰ। ਅਗਰ ਬਹੁਤ ਨਿਕਲਦੇ ਨੇ।
ਕਈ ਵਾਰ ਤਾਂ ਹੀ ਨਾ, ਗਰਮੀ ਜਿਆਦਾ ਗਰਮੀ ਕਰਕੇ ਜਾਨਵਰ ਵੀ ਇਹਨਾਂ ਦਾ ਇੱਕ ਟਾਈਮ ਹੈ, ਨਿਕਲਣ ਵਾਲਾ ਪਰ ਜੇ ਬਾਹਲੀ ਐਕਸਸ ਚ ਗਰਮੀ ਪੈ ਰਹੀ ਹੈ, ਤੇ ਫੇਿਰ ਇਹ ਖ਼ਤਰਨਾਕ ਆ ਨਾ।
ਹੂੰ-ਹੂੰ।
ਪਾਣੀ ਦੇ ਲਾਲੇ ਪੈ ਰਹੇ ਆ ਸੁਖਾ ਪੈ ਰਿਹਾ ਇਨਾ। ਬਹੁਤ ਮਾੜੇ ਹਾਲ।
ਪਾਣੀ ਦਾ ਤਾਂ ਮੈਨੂੰ ਲੱਗਦਾ ਸਿਸਟਮ ਬਹੁਤ ਖ਼ਰਾਬ ਹੈ।ਅਹ! ਮੈਨੂੰ ਲੱਗਦਾ ਅਗਲੇ ਸਾਲ ਤੱਕ ਨਾ ਝੂਨਾ ਲਾਉਣਾ ਅੱਧੇ ਅ ਅੱਧਾ ਪੰਜਾਬ ਬੰਦ ਕਰਦੇਨਾ।
ਕਿਉਂਕਿ, ਮਤਲਬ ਪੰਜਾਬ ਚ ਤਾਂ ਝੋਨਾ ਲੱਗ ਵੀ ਨਹੀਂ ਸੀ, ਇਹ ਝੋਨਾ ਤਾਂ ਉੱਥੇ ਲੱਗਦਾ ਸੀ ਜਿੱਥੇ ਪਾਣੀ ਦੀ ਰੇਂਜ ਥੱਲੇ ਵਾਟਰ ਮਤਲਬ ਅੰਡਰਗਰਾਉਂਡ ਪਾਣੀ ਜਿਹੜਾ ਬਹੁਤ ਹੁੰਦਾ ਸੀ, ਤੇ ਉਹ ਯੂਪੀ-ਬਿਹਾਰ ਵਿੱਚ ਹੀ ਹੁੰਦਾ ਸੀ। ਪੰਜਾਬ ਚ ਇੰਨਾ ਨਹੀਂ ਹੁੰਦਾ ਸੀ, ਤਾਂ ਕਰਕੇ ਉੱਥੇ ਚਾਵਲ ਲੱਗਦਾ ਸੀ, ਤੇ ਉੱਥੇ ਦੇ ਬਹੀਏ ਜਿਵੇਂ, ਆਪਾਂ ਕਹਿੰਦੇ ਚੌਲ ਬਹੁਤ ਖਾਂਦੇ ਤਾਂ ਅਸੀਂ ਖਾਂਦੇ ਬਣਾ- ਬਣਾ ਕੇ। ਇੱਥੇ ਤਾਂ ਚੌਲ ਬਾਅਦ ਚ ਆਏ ਨੇ। ਤੇ ਫੇਰ ਇੱਥੇ ਪਾਣੀ ਦਾ ਆਪਾਂ ਕਿੰਨਾ ਤਾਂ ਥਲੇ ਕਰ ਲਿਆ। ਤੁਸੀ ਸੁਣਿਆ ਹੁਣਾ ਵਾਟਰ ਲੈਵਲ ਬਹੁਤ ਥੱਲੇ ਚੱਲ ਗਿਆ ਹੈ। ਇਹ ਝੋਨੇ ਲਾ ਕਰਕੇ।
ਹੂੰ- ਹੂੰ- ਹੂੰ, ਬਟ ਯਾਰ ਫੇਿਰ ਉਹੀ ਲਾਲਚ ਹੋ ਜਾਂਦਾ ਨਾ ਇਹਦਾ ਕਣਕ ਕੱਣਕ ਦਾ ਮੁੱਲ ਨਹੀਂ ਮਿਲਦਾ ਆਪਾਂ ਨੂੰ, ਝੋਨੇ ਦਾ ਮੁੱਲ ਮਿਲਦਾ। ਜਿਹੜੀ ਫਸਲ ਕਣਕ ਦੇ ਟਾਈਮ ਤੇ ਤਿੰਨ ਲੱਖ ਦੀ ਹੁੰਦੀ ਹੈ ਬਾਰਾਂ ਕਿੱਲਿਆਂ ਚ ਉਹੀ ਆਪਾਂ ਦੇਖੀਏ, ਬਾਰਾਂ ਕਿੱਲਿਆਂ ਚ ਝੋਨਾ ਸੱਤ ਅੱਠ ਲੱਖ ਦਾ ਜਾਂਦਾ, ਜੇ ਵਧੀਆ ਹੋਵੇ ਤਾਂ। ਨਹੀਂ ਛੇ ਲੱਖ ਤੋਂ ਜਾਂਦਾ ਹੂੰ। ਤਾਂਹੀ ਤਾਂ ਲੋਕ ਲਾਉਂਦੇ ਨੇ ਨਾ, ਕਿਉਂਕਿ ਫਿਰ ਕਣਕ ਤੇ ਰੇਹ ਸਪਰੇ ਬਹੁਤ ਕੁੱਝ ਲੱਗਦਾ ਹੈ। ਉਹ ਮੁੱਲ ਵੀ ਨੀ ਮੁੱਲ ਵੀ ਨੀ ਕੁਛ ਬਣਦਾ ਉਹਦਾ ਕੁਛ ਆਪਾਂ ਕਹੀਏ, ਜੇ ਘੱਟ ਘੱਟ ਕੱਟ ਵਗਾ ਕੱਟ- ਕੁੱਟ ਕੇ ਸਭ ਕੁਛ -ਕੁਛ ਨੀ ਵਚਦਾ
ਪਰ ਫੇਰ ਵੀ ਭੈਣੇ ਮੈਂ ਤਾਂ ਬਹੁਤ ਮਤਲਬ
ਜੀ ਵਧੀਆ ਕੋਈ ਨਹੀਂ- ਨਹੀਂ, ਪਤਾ ਕੀ ਮੈਨੂੰ ਚੋਲ ਬਹੁਤ ਪਸੰਦ ਨੇ, ਮੈਂ ਤੁਹਾਨੂੰ ਝੂਠ ਨੀ ਕਹੂੰਗੀ। ਮੈਨੂੰ ਨਾ ਬਹੁਤ ਪਸੰਦ ਨੇ ਚੌਲ ਹਾਂ, ਬਟ ਉਹ ਇਹੀ ਚੀਜ਼ ਆ ਜਾਂਦੀ ਹੈ ਜੇ ਆਪਾਂ ਸਾਰੇ ਪੂਰੇ ਪੰਜਾਬ ਦੇ ਬੇਸਿਸ ਤੇ ਦੇਖੀਏ, ਆਪਣੇ ਪਾਣੀ ਦੇ ਪੱਧਰ ਤੇ ਦੇਖੀਏ, ਤਾਂ ਆਪਾਂ ਨੂੰ ਬੰਦ ਕਰਨਾ ਚਾਹੀਦਾ। ਘੱਟ ਲਾਵੋ। ਇੱਕ ਕਿੱਲੇ ਚ ਜਾਂ ਦੋ ਕਿੱਲੇ ਚ ਲਾਉਣਾ ਚਾਹੀਦਾ । ਜੇ ਕਿਸੇ ਕੋਲ ਬਾਰਾਂ
ਹੁਂ। ਨਾ ਹੁੰਦਾ ਉਹ ਪਰ ਠੀਕ ਆ ਬਈ ਫੇਰ ਵੀ ਮਾੜਾ ਮੋਟਾ ਮ ਦੇਖ ਕਿ ਜ ਚੀ ਜੇ ਹੋਜੇ ਤਾਂ, ਗੱਲ ਕੀ ਆ। ਬਾਕੀ ਕੋਈ ਗੱਲ ਨੀ।
ਫਸਲਾਂ ਤਾਂ ਹੋਰ ਵੀ ਬਥੇਰੀਆਂ ਨੇ। ਫਸਲਾਂ ਦਾ ਕੀ ਤੋੜਾ, ਮੈਨੂੰ ਐ ਦੱਸ। ਆਪਣੇ ਪੰਜਾਬ ਚ ਹਰੇਕ ਫ਼ਸਲ ਉਗ ਜਾਂਦੀ ਹੈ, ਆਰਾਮ ਨਾਲ।
ਉੱਗ ਤਾਂ ਜਾਂਦੀ ਆ। ਮਿੱਟੀ ਵੀ ਉਹੋ ਜਿਹੀ ਆ ਨਾ ਪਰ ਆਪਾਂ ਤਾਂ ਫੇਿਰ ਲਾਲਚ ਦੇ ਚੱਕਰ ਚ ਵੀ ਇਹ ਵੀ ਲਾ ਲੋ ਉਹ ਵੀ ਲਾ ਲਓ, ਤੇ ਸਪਰਿਆਂ ਦੇ ਤਾਂ ਉਤੇ ਆਪਾਂ ਉਹ ਨਰ ਭਰੇ ਨੇ।
ਕਰ ਲਈਏ ਨਾ ਤੇ ਸਪਰੇਅ ਦਾ ਰੇਟ ਘੱਟ ਕਰਦੇਨ। ਤਾਂ ਠੀਕ ਹੈ। ਸਪਰੇ ਦਾ ਰੇਟ ਕਿਉਂ ਨੀ ਘੱਟ ਕਰਦੇ। ਇਨਾ ਜ਼ਿਆਦਾ ਰੇਟ ਹਾਈ ਹੈ। ਫੇਰ ਬਚਦਾ ਨੀ ਨਾ ਕਿਸਾਨ ਨੂੰ ਕੁਛ। ਓ ਕੀ ਕਰੇ ਵਿਚਾਰਾ। ਉਹਨੇ ਵੀ ਆਪਦਾ ਢਿੱਡ ਪਾਲਣਾ।
ਨਹੀਂ ਤੇ ਸਪਰੇਹਾਂ ਦਾ ਰੇਟ ਬਾਹਾ ਹੋਇਆ ਪਿਆ, ਤਾਂ ਕਰਕੇ ਉਹਨੂੰ ਫ ਇਹ ਪਾਉਣੇ ਪੈਂਦੇ ਵੈਸਟੀਸਾਈਡ।
ਸਪਰੇਹਾਂ ਦਾ ਰੇਟ ਬਹੁਤ ਹੋ ਰਿਹਾ ਹੈ ਪੈਸਟੀਸਾਈਡ ਤਾਂ ਪਾਉਂਦੇ ਨੇ ਉਹ ਜ਼ਹਿਰੀਲੇ ਹੁੰਦੇ ਨੇ। ਦੂਸਰੀ ਸਾਈਡ ਹੁੰਦੇ ਨੇ, ਉਹਦੇ ਨਾਲ ਪੈਸਟ ਮਰ ਜਾਂਦੀ ਆ ਸਾਰੀ।
ਆਹੋ, ਮੈਂ ਤਾਂਹੀ ਕਹਿ ਰਹੀ ਹਾਂ। ਵੀ ਸਪਰੇਅ ਹੈ, ਜਿਹੜੀ ਉਹ ਤਾਂ ਚੰ ਚਲੋ ਚੰਗੇ ਲਈ ਜੇ ਪਾਉਣਾ ਹੋਵੇ ਕਿਸਾਨਾਂ ਨੇ।
ਉਹ ਤਾਂ ਉਹ ਪਾ ਪਾ ਲੈਂਦੇ ਨੇ। ਤੇ ਪੈਸਟੀਸਾਈਡ ਮਤਲਬ ਤਾਂ ਉਹਨਾ ਨੂੰ ਲੈਣੇ ਪੈਂਦੇ ਆ ਵੀ ਮਹਿੰਗੇ ਬਹੁਤ ਹੋਏ ਪਏ ਆ ਦੂਜੇ।
ਉਹ ਹਾਂ ਇਹਦੇ ਕਰ ਕੀ ਹੈ।
ਹਾਏ-ਹਾਏ। ਫੇਰ ਤਾਂ ਗ਼ਲਤੀ ਸਿਸਟਮ ਦੀ ਵੀ ਤਾਂ ਹੈ ਆਪਾਂ ਇੱਕ ਦਿਨ-
ਫੇਰ ਉਹ ਤਾਂ ਸਿਸਟਮ ਹੌਲੀ-ਹੌਲੀ ਠੀਕ ਹੁੰਦਾ ਹੈ ਨਾ ਏਡਾ ਵਡਾ ਸਿਸਟਮ ਹੈ ਕੋਈ ਛੋ ਛੋਟੀ-ਮੋਟੀ ਗੱਲ ਨੀ ਨਾ। ਬਹੁਤ ਨੈਸ਼ਨਲ ਲੈਵਲ ਤੇ ਗੱਲ ਜਾਂਦੀ ਆ। ਕਿਉਂਕਿ ਫਿਰ ਪੂਰੀ ਇਕੋਨਮੀ ਤੇ ਉਹਦਾ ਅਸਰ ਪਊਗਾ ਜੇ ਆਪਾਂ ਝੋਨਾ ਲਾਣਾ ਬੰਦ ਕਰਤਾ।
ਹਾਂ ਹੌ ਵੀ। ਪਰ ਇਹ ਵੀ ਹੈ ਦੇਖੇ ਕਰੇ ਕੌਣ ਵੇਖਦਾ-ਕਰਦਾ ਹੈ ਨੀ ਕੋਈ ਬਸ ਸਾਰੇ ਆ ਅ ਥੋੜੇ-ਥੋੜ੍ਹੇ ਟਾਈਮ ਤੱਕ ਬਈ ਉਹਨਾ-ਉਹਨਾ ਟਾਈਮ ਹੀ ਸਮਝਦੇ ਆ। ਉਸ ਤੋਂ ਬਾਅਦ
ਨਹੀਂ-ਨਹੀਂ ਕਰਨਗੇ ਹੁਣ ਤਾਂ ਇਹਦਾ ਹੀਲਾ ਕਰਨਗੇ ਕਿਉਂਕਿ ਜੇ ਆਉਣ ਵਾਲੇ ਪੰਦਰਾਂ ਵੀਹ ਸਾਲਾਂ ਦੇ ਵਾਸਤੇ ਹੀ ਪਾਣੀ ਰਹਿ ਗਿਆ ਪੰਜਾਬ ਕੋਲ ਫਿਰ ਆਪਾਂ ਕਿੱਧਰ ਜਾਵਾਂਗੇ, ਬਹੁਤ ਔਖਾ। ਇਹ ਤਾਂ ਸੈੱਟ ਕਰਨਾ ਪਊ ਸਿਸਟਮ। ਵੈਸੇ ਵੀ ਆਪਾਂ ਕਿਹੜਾ ਜਿਆਦਾ ਚੌਲ ਖਾਂਦੇ ਹਾਂ ਆਪਾਂ ਤਾਂ ਬਹੁਤ ਘਟ ਚੌਲ ਖਾਂਦੇ ਹਾ ਸਾਲ਼ ਚ ਮੈਨੂੰ ਲੱਗਦਾ ਦੋ-ਤਿੰਨ। ਹਲੱਦੀ ਹੈ।ਦੋ-ਤਿੰਨ ਬੋਰੀ ਮੈਂ ਜ਼ਿਆਦਾ ਕਹਿਤੀ ਹ ਨਾ? ਹਾਂ। ਮੈਂ ਜ਼ਿਆਦਾ ਕਹਿਦੀ। ਇੱਕ ਬੋਰੀ
ਬਹੁਤ ਆ ਇੱਕ ਬੋਰੀ ਚ ਪੂਰਾ ਟੱਬਰ ਖਾ ਲੈਂਦਾ ਮਤਲਬ ਕਿੰਨਾ ਉਹ ਖਾਂਦਾ। ਭਾਵੇਂ ਚੌਲ ਬਣੇ ਹੋਣ ਘਰੇ ਪਰ ਫੇਰ ਵੀ ਰੋਟੀ ਤੇ ਭੁੱਖ ਹੁੰਦੀ ਹੈ।
ਰੋਟੀ ਤਾਂ ਆਪਾਂ ਮੈਂਡੇਟਰੀ ਆ, ਕਣਕ ਤਾਂ ਆਪਾਂ ਕਰਦੇ ਆਂ ਕਨਜ਼ਊਮ। ਤੁਹਾਨੂੰ ਪਤਾ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਨਾ ਕਾਲੀ ਕਣਕ ਹੁੰਦੀ ਸੀ ਉਹ ਚ ਮਿੱਠ ਮਿੱਠਾ ਨੀ ਹੁੰਦਾ ਸੀ ਕਾਣੀ। ਇਹ ਜੋ ਕਣਕ ਆਪਾਂ ਖਾਂਦੇ ਹਾਂ ਇਹਦੇ ਚ ਮਿੱਠਾ ਹੁੰਦਾ ਤੇ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਕਾਲੀ ਕਣਕ ਹੁੰਦੀ ਸੀ ਕਾਲੇ ਰੰਗ ਦੀ ਕਣਕ। ਕਨਕ ਤਾਂ ਮੈਂ ਗਲਤ ਕਹਿ ਰਹੀ ਹਾਂ ਕਣਕ ਹੁੰਦੀ ਆ ਵੈਸੇ ਤਾਂ। ਹਾਂ, ਕਣਕ ਹੁੰਦੀ ਆਪਣੇ ਉਰੇ ਪੰਜਾਬ ਚ ਕਣਕ ਉਹ ਕਣਕ ਕਾਲੇ ਰੰਗ ਦੀ ਹੁੰਦੀ ਤੀ ਤੇ ਉਹਦੇ ਵਿੱਚ ਨਾ ਬਿਲਕੁਲ ਵੀ ਆਪਾਂ ਕਹਿ ਸਕਦੇ ਹਾਂ ਵੀ ਮਿੱਠਾ ਨੀ ਹੁੰਦਾ ਸੀ ਬਹੁਤ ਜ਼ਿਆਦਾ ਸਿਹਤ ਲੀ ਵਧੀਆ। ਤ ਉਹ ਪਤਾ ਨੀ ਕਿਉਂ ਬੰਦ ਕਰਤੀ ਲਾਉਣੀ।
ਉਹ ਤੇ ਫਿਰ ਅ ਆਂ, ਯਾਰ ਜਿਹਨੂੰ ਔਖਾ ਹੋਵੇ ਲਉਣ।
ਖੁਦ ਹੱਲ ਕਰਨਾ, ਹਾਂ ਮਤਲਬ ਹੱਲ ਨਾਲ ਬਲਦਾਂ ਦੀ ਜੋੜੀ ਨਾਲ ਹੱਲ ਹੱਲ ਬਵਾਉਂਦੇ ਸੀਗੇ। ਕਿੰਨਾ ਕੁਛ ਹੁੰਦਾ ਸੀ ਉਹ ਤਾਂ ਜਮਾਂ ਜਾਣ ਨੀ ਹੈਗੀ ਸਰੀਰ ਚ ਹਨਾ ਸ਼ਾਮ ਨੂੰ ਉੱਠਦੇ ਹੀ ਨੀ ਹੈਗੇ ਹਾਂ
ਵੀ ਲੋਕਾਂ ਚ ਜਿਹੜਾ ਉਹ ਨੇ ਸੌਖਾ ਉਹਨਾ ਦੇ ਕੰਫਰਟ ਵਰਗਾ ਹੈ ਜਿਹੜੀ ਚੀਜ਼ ਉੱਥੇ ਹੀ ਹੱਥ ਪੈਣਾ ਉਹ ਵੀ ਓਬਸ ਬਸ ਵੀ ਸਾਰੇ ਪਾਸੇ ਸਾਰਿਆਂ ਨੇ ਆਪਣਾ ਵੇਖਣਾ ਹੁੰਦਾ ਕੌਣ ਰਵੇ ਘਰੇ ਮਿਲਣਾ ਉਹਨਾ ਨੂੰ ਓਨਾ ਹੀ ਆ ਤੇ ਫਿਰ ਉਹ ਕਿਉਂ ਉਹਦੀ ਮਿਹਨਤ ਖਰਾਬ ਕਰਿਆ ਉਹਨਾਂ ਨੂੰ ਪਤਾ ਵੀ ਲੋਕੀ ਕਿਹੋ ਜਿਹੇ ਨੇ ਖਾਣ ਵਾਲੇ ਵੀ ਤ੍ਰਕਰਾਨ ਰਵ
ਹੋਰ ਨੀ ਤਾਂ ਹਮ ਹਮ ਸਹੀ ਕਹਿ ਰਹੇ ਹੋ ਨਹੀਂ ਪਰ ਇਹ ਤਾਂ ਫਸਲਾਂ ਤਾਂ ਨਾ ਇਹਦੇ ਡਾਇਵਰਸੀਫਿਕੇ ਹੋ ਜਾਵੇ ਨਾ ਸਵਾਦ ਆ ਜਾਵੇ ਮੈਂ ਤਾਂ ਸੱਚੀ ਕਹਿੰਦੀ ਹ ਮੈਂ ਅੱਕ ਗੀ ਝੋਨਾ ਦੇਖ ਦੇਖ ਸਾਰੇ ਜਗ੍ਹਾ ਤੇ
ਹਮ ਤੁਹਾਡੇ ਹੁਣੇ ਹੁਣ ਤੁਸੀਂ ਬਾਹਰ ਆਏ ਜਿਵੇਂ ਹੁਣ ਤਾਂ ਲੱਗੇ ਹੀ ਹੋਣਾ ਨਾ ਚਾਰੋ ਪਾਸੇ ਵੇਖਣਾ
ਸਾਡਾ ਵਾਹਨ ਹੈ ਜਿਹੜਾ ਉਹ ਖਾਲੀ ਪਿਆ ਕਿਉਂਕਿ ਅਸੀਂ ਹਲੇ ਲੇਟ ਲਾਵਾਂਗੇ। ਸਾਨੂੰ ਇਹ ਫਾਪਦੀ ਨੀ ਜਲ ਵੀ ਆ ਮਤਲਬ ਵਿੱਚ-ਵਿਚਾਲੇ ਕਿਹਾ ਸੀ। ਬਾਕੀ ਸਾਡੀ ਮੋਟਰ ਥੋੜੀ ਜਿਹੀ ਮੱਚ ਗਈ ਸੀ ਪਤਾ ਨੀ ਅੱਜ। ਉਹਦਾ ਵੀ ਚੱਕਰ ਪੈ ਗਿਆ। ਹਾਂ-ਹਾਂ, ਪਾਣੀ ਨੀ ਛੱਡਿਆ ਹਾਲੇ ਵਾਹਨ ਚ। ਛੱਡਾਂਗੇ। ਫੇਰ ਲੱਗੂਗੀ। ਐਂਵੇ ਨੀ ਲੱਗਣੀ। ਹਾਲ ਤਾਂ ਪੌਧ ਪੱਟਣੀ ਪਊ ਪਹਿਲਾਂ। ਫੇਰ ਲੱਗੂ। ਹੁਂ। ਚਲੋ ਠੀਕ ਹੈ। ਸਤਿ ਸ੍ਰੀ ਅਕਾਲ। ਹਾਂ, ਸਤਿ ਸ੍ਰੀ ਅਕਾਲ ਤਾਂ
ਸਤਿ ਸ਼੍ਰੀ ਅਕਾਲ।